ਹੈਲੋ ਸਤਿ ਸ਼੍ਰੀ ਅਕਾਲ ਜੀ
ਕਾਲ ਕੀ ਹਾਲ ਚਾਲ ਤੁਹਾਡੇ
ਠੀਕ ਹ ਜੀ ਤੁਸੀਂ ਸੁਣਾਓ
ਬਸ ਵਧੀਆ ਅਸੀਂ ਵੀ ਹੋਰ ਦੱਸੋ ਕੀ ਕਰਦੇ ਪਏ ਸੀ
ਬਸ ਕੁਛ ਨਹੀਂ ਬੈਠੀ ਥੀ ਮੈਂ ਕਿਹਾ ਚਲ ਤੁਹਾਡੇ ਨਾਲ ਗੱਲ ਕਰਦੀ ਆ ਤੇ ਮੂਰਤੀਆਂ ਸਾਡੇ ਬੱਚੇ ਨਾ ਹੋਣ ਘਰੇ ਦਿੰਦੇ ਆ ਮੈਂ ਕਹਿੰਦੀ ਜਲਬਾਲ ਜਾ ਤੂੰ ਖੇਡਣ ਕੁਛ ਬੱਚੇ ਸਾਰਾ ਦਿਨ ਘਰੇ ਬੈਠ ਕੇ ਹੀ ਖੇਡਦੇ ਰਹਿੰਦੇ ਹੁੰਦੇ ਨਹੀਂ ਹ ਕਿਸੇ ਦੀ ਗੱਲ ਤੇਰੀ ਬਾਹਰ ਜਾਉਗੇ ਤੇ ਖੇਡਾ ਖੇਡੋਗੇ ਤੇ ਕੋਈ ਕਸਰਟ ਕਸਰਤ ਹੋਏਗੀ ਸਰੀਰ ਦੀ ਘਰੇ ਬੈਠੇ ਨਾਲੇ ਤਾਂ ਮੋਟਾਪਾ ਚੜਦਾ ਤੁਹਾਨੂੰ ਪਤਾ ਹੀ ਹ ਘਰੇ ਬੈਠੇ ਖਾਈ ਜਾਓਗੇ ਮੋਟਾਪਾ ਚੜਹੀ ਜਾਏਗਾ ਗੇਮਸ ਘਰ ਦੀਆਂ ਘਰੇ ਬੈਠੇ ਬੈਠੇ ਜਿਹੜੀ ਗੇਮ ਖੇਡਦੇ ਆ ਠੀਕ ਹ ਮੈਂ ਮੰਨਦੀ ਉਹਨਾਂ ਨਾਲ ਦਿਮਾਗ ਵੱਧਦਾ ਪਰ ਫਿਰ ਵੀ ਬਾਹਰ ਦੀ ਗੱਲ ਤਾਂ ਵੱਖਰੀ ਹੈ ਨਾ ਤੁਹਾਨੂੰ ਪਤਾ ਹੀ
ਨਹੀਂ ਉਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹ ਆਪਾਂ ਨੂੰ ਇੰਡੋ ਬਹਾਰ ਦੀ ਗੇਮ ਨਹੀਂ ਬਾਹਰ ਕੀ ਗੇਮ ਵੀ ਖੇਲਨੀ ਚਾਹੀਏ ਘਰ ਪਰ ਬੈਠ ਕੇ ਵੀ ਖੇਲਣਾ ਚਾਹੀਏ ਦੇਖੋ ਆਪਾਂ ਜਿਵੇਂ ਬਾਹਰ ਮੌਸਮ ਖਰਾਬ ਹੈ ਜਿਵੇਂ ਕਦੇ ਹੁੰਦਾ ਕਿ ਬਾਰਿਸ਼ ਹੋ ਰਹੀ ਹੈ ਹੁਣ ਜਿਵੇਂ ਦੁਪਹਿਰੇ ਵਿੱਚ ਧੁੱਪ ਜਿਆਦਾ ਤੇਜ਼ ਹੁੰਦੀ ਹੈ ਤਾਂ ਸਾਨੂੰ ਮਤਲਬ ਆਪਾਂ ਘਰ ਬਹਿ ਕੇ ਵੀ ਖੇਲ ਸਕਦੇ ਆਂ ਹੁਣ ਜਿਵੇਂ ਮੌਸਮ ਵਧੀਆ ਹੋਵੇ ਤਾਂ ਬੰਦਾ ਚਲੋ ਸ਼ਾਮ ਨੂੰ ਥੋੜੀ ਦੇਰ ਦੇਖੋ ਹਰ ਕਿਸੇ ਨੂੰ ਬਹਾਰ ਥੋੜਾ ਪਹੁੰਚਾ ਕੇ ਖੇਲਣਾ ਚਾਹੀਦਾ ਦੇਖੋ ਤੁਰਨਾ ਹੀ ਕਿ ਆਪ ਨਹੀਂ ਕਹਿੰਦੇ ਕਿ ਉਹ ਬਾਹਰ ਦੀ ਗੇਮ ਵਧੀਆ ਨਹੀਂ ਜਾਂ ਘਰ ਵਿੱਚ ਚੱਪਲ ਜਿਹੜੀ ਖੇਲਦੇ ਆ ਉਹ ਵਧੀਆ ਨਹੀਂ ਹੈ। ਦੋਨੋਂ ਚੀਜ਼ਾਂ ਦੀ ਆਪਦੀ ਆਪਦੀ ਜਰੂਰ
ਜੀ ਸਹੀ ਗੱਲ ਹੈ ਬਿਲਕੁਲ ਬਿਲਕੁਲ ਸਹੀ ਗੱਲ ਕੀ ਇਨਡੋਰ ਗੇਮ ਤੇ ਆਊਟਡੋਰ ਗੇਮ ਦੋਨਾਂ ਖੇਡਾਂ ਦੀ ਆਪਣੀ ਆਪਣੀ ਮੱਤ ਹੈ ਆਪਣੀ ਜ਼ਿੰਦਗੀ ਦੇ ਵਿੱਚ ਦੋਨੋਂ ਹੀ ਆਪਣੇ ਕੰਮ ਆਉਂਦੀਆਂ ਨੇ ਇਹ ਨਹੀਂ ਹੈ ਕਿ ਨਹੀਂ ਆਉਂਦੀਆਂ ਪਰ ਠੀਕ ਹੈ ਬੱਚਿਆਂ ਦਾ ਆਪਣਾ ਆਪਣਾ ਮਨ ਹੁੰਦਾ ਹੈ ਉਹ ਜਦੋਂ ਮਨ ਹੁੰਦਾ ਉਹ ਉਹ ਹੈ ਆਪਣੀ ਮਰਜ਼ੀ ਦਾ ਮਰਜ਼ੀ ਨਾ ਕਰਦੇ ਨੇ ਜੇ ਹੁਣ ਦੇਖੋ ਜਾਵੇ ਤਾਂ ਬਾਹਰ ਵੇਖਦੇ ਹਾਂ ਜੇ ਬਾਹਰ ਜਾਣਗੇ ਤਾਂ ਇਹਨਾਂ ਦਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਮਜ਼ਬੂਤ ਬਣੇ ਰਹੇਗਾ ਜੇ ਬਾਹਰ ਦੀਆਂ ਗੇਮਾਂ ਖੇਡਣਗੇ ਆਊਟਡੋਰ ਗੇਮ ਖੇਡਣਗੇ ਘਰ ਤੋਂ ਬਾਹਰ ਜਾ ਕੇ ਠੀਕ ਹੈ ਕੁਛ ਟਾਈਮ ਘਰ ਤੋਂ ਬਾਹਰ ਵੀ ਕੱਢਣਾ ਚਾਹੀਦਾ ਸਾਰਾ ਦਿਨ ਘਰ ਬੈਠ ਸਗੋਂ ਬੰਦਾ ਕਹਿੰਦੇ ਹੈ ਨਾ ਬੋਰ ਹੀ ਹੁੰਦਾ ਰਹਿੰਦਾ ਗੇਮ ਖੇਡ ਲ ਨੂੰ ਕਿੰਨੀ ਦੇਰ ਤੱਕ ਖੇਡਦੇ ਰਹੋਗੇ ਠੀਕ ਹੈ ਜਦੋਂ ਮੌਸਮ ਜਦੋਂ ਕਹਿੰਦੇ ਪਏ ਹੋ ਤੁਸੀਂ ਤੁਹਾਡਾ ਮੌਸਮ ਨਹੀਂ ਸਹੀ ਉਦੋਂ ਗੱਲ ਵਿੱਚ ਵੱਖਰੀ ਚੀਜ਼ ਹੋ ਗਈ ਪਰ ਜਦੋਂ ਘਰੇ ਤੁਸੀਂ ਸਾਰਾ ਦਿਨ ਬੈਠੇ ਰਹੋਗੇ ਤਾਂ ਤੁਹਾਡਾ ਇੱਕ ਤਰ੍ਹਾਂ ਤੁਹਾਨੂੰ ਘਰੇ ਬੈਠੇ ਬੈਠੇ ਬਿਮਾਰੀ ਹੀ ਲੱਗਦੀ ਬਾਹਰ ਜਾਂਦੇ ਹੋ ਤੁਹਾਡੇ ਸਰੀਰ ਚ ਜਦੋਂ ਕਸਰਤ ਹੁੰਦੀ ਹੈ ਖੇਡਾਂ ਖੇਡਣ ਨਾਲ ਕਿੰਨੀ ਵਧੀਆ ਹੁੰਦਾ ਤੁਹਾਡਾ ਵਿਕਾਸ ਹੁੰਦਾ ਤੁਹਾਡੇ ਸਰੀਰ ਦਾ
ਬਿਲਕੁਲ ਬਿਲਕੁਲ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈ ਆਪਾਂ ਜਿਹੜੀ ਬਾਹਰ ਜਾ ਕੇ ਖੇਲਦੇ ਹਾਂ ਗੇਮ ਜਿਵੇਂ ਕ੍ਰਿਕਟ ਖੇਲ ਲਈ ਫੁੱਟਬਾਲ ਖੇਲਿਆ ਹੋਕੀ ਖੇਲ ਲੀ ਦੌੜ ਕਰ ਲਈ ਉਹਦੇ ਨਾਲ ਦੇਖੋ ਸਾਡੇ ਅ ਇੱਕ ਤਾਂ ਸਾਡਾ ਸਰੀਰ ਮਜ਼ਬੂਤ ਬਣਦਾ ਔਰ ਇੱਕ ਸਾਨੂੰ ਪਸੀਨਾ ਆਉਂਦਾ ਤਾਂ ਦੇ ਨਾਲ ਵੀ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਫੇਫੜੇ ਔਰ ਦਿਲ ਕਿੰਨਾ ਮਜ਼ਬੂਤ ਹੁੰਦਾ ਹੈ ਔਰ ਆਪਾਂ ਦੇਖੋ ਪ੍ਰਕਿਰਤੀ ਦੇ ਨਾਲ ਵੀ ਜੁੜਦੇ ਹਾਂ ਸਾਨੂੰ ਧੁੱਪ ਵੀ ਮਿਲਦੀ ਹੈ ਧੁੱਪ ਦੇ ਨਾਲ ਸਾਨੂੰ ਵਿਟਾਮਿਨ ਡੀ ਵੀ ਮਿਲਦਾ ਸਾਡੇ ਅੰਦਰ ਜਾਂਦਾ। ਤਾਂ ਦੋਨਾਂ ਦੀ ਆਪਦੀ ਆਪਦੀ ਉਹ ਹੈ।
ਸਹੀ ਗੱਲ ਐ ਬਿਲਕੁਲ ਕੁਦਰਤੀ ਵੱਲੋਂ ਤਾਜ਼ੀ ਹਵਾ ਮਿਲਦੀ ਐ ਸਭ ਤੋਂ ਪਹਿਲਾਂ ਆਪਾਂ ਨੂੰ। ਆਪਾਂ ਘਰੋਂ ਬਾਹਰ ਸਵੇਰੇ ਸਵੇਰੇ ਉੱਠ ਕੇ ਜਾਂਦੇ ਹਾਂ ਕਿਉਂਕਿ ਖੇਡ ਖੇਡਣ ਦਾ ਫਾਇਦਾ ਸਵੇਰੇ ਸਵੇਰੇ ਉੱਠ ਕੇ ਜੇ ਸਵੇਰੇ ਉੱਠ ਕੇ ਤੁਸੀਂ ਸਵੇਰੇ ਸਵੇਰੇ ਜਾਓਗੇ ਘਰੋਂ ਬਾਹਰ ਨਿਕਲੋਗੇ ਸੈਰ ਕਰੋਗੇ ਨਾਲ ਤੁਸੀਂ ਖੇਡਾਂ ਖੇਡੋਗੇ ਤੇ ਉਹਨਾਂ ਦਾ ਇੱਕ ਤੁਹਾਡੇ ਜੀਵਨ ਚ ਨਾ ਅਲੱਗ ਹੀ ਖੁਸ਼ਹਾਲੀ ਹੈ ਉਹ ਤੁਹਾਡੇ ਜੀਵਨ ਨੂੰ ਹੋਰ ਉਭਾਰ ਕੇ ਵਧੀਆ ਬਣਾਉਂਦੀ ਹੈ ਕਿਉਂਕਿ ਉਹਨਾਂ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਹਰਕਤ ਹੋਣੀ ਹੈ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਉਹਨੇ ਬਚਾਉਣਾ ਹੈ ਉਹ ਚੀਜ਼ ਫਿਰ ਤੁਹਾਨੂੰ ਇੱਕ ਇੱਕ ਉਹਨੇ ਤੁਹਾਨੂੰ ਇੱਕ ਕਹਿੰਦੇ ਨਾ ਅ ਪਦਮ ਇੱਕ ਕਹਿੰਦੇ ਲੈਵਲ ਦੇ ਦੇਣੇ ਤੁਹਾਨੂੰ ਬਣਾ ਕੇ ਇੱਕ ਚੀਜ਼ ਦੇ ਦੇਣੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਤੁਸੀਂ ਕਈ ਸਾਧਨ ਬਣਾ ਸਕਦੇ ਹੋ ਕਿਉਂਕਿ ਇਹ ਖੇਡਾਂ ਖੇਡਣ ਨਾਲ ਤੁਸੀਂ ਵੱਡੇ ਵੱਡੇ ਪੱਧਰਾਂ ਤੇ ਜਾ ਕੇ ਤੁਸੀਂ ਗੇਮਾਂ ਖੇਡ ਸਕਦੇ ਹੋ ਉੱਥੇ ਜਾ ਕੇ ਤੁਹਾਨੂੰ ਤੁਸੀਂ ਪੈਸਾ ਕਮਾ ਸਕਦੇ ਹੋ ਬਹੁਤ ਜ਼ਿਆਦਾ ਚੀਜ਼ਾਂ ਤੁਹਾਡੇ ਤੁਹਾਡੇ ਰਸਤੇ ਖੋਲਦੀਆਂ ਨੇ ਇਹ ਚੀਜ਼ਾਂ
ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਆਪਾਂ ਬਾਹਰ ਜਾ ਕੇ ਖੇਲਦੇ ਹੈ ਇੱਕ ਤੋਂ ਦੇਖੋ ਆਪਸ ਚ ਆਪਾਂ ਦੂਜੇ ਬੰਦੇ ਨਾਲ ਖੇਲਦੇ ਆ ਤਾਂ ਸਾਡੇ ਵਿੱਚ ਆਪਸ ਪਿਆਰ ਦੀ ਭਾਵਨਾ ਵੀ ਵੱਧਦੀ ਹੈ ਇੱਕ ਆਪਾਂ ਆਪਸ ਚ ਮਿਲ ਮਿਲ ਕੇ ਖੇਲਨਾ ਵੀ ਸਿੱਖਦੇ ਆ ਇੱਕ ਓ ਖੇਲ ਵਿੱਚ ਤ ਤੁਹਾਨੂੰ ਪਤਾ ਈ ਹੈ ਹਾਰ ਜੀਤ ਤਾਂ ਤਾਂ ਦੇਖੋ ਚੱਲਦੀ ਰਹਿੰਦੀ ਐ ਉਹ ਤਾਂ ਸਾਮਨਾ ਸਾਨੂੰ ਕਰਨਾ ਈ ਪੈਨਾ ਇੱਕ ਆਪਾਂ ਇੱਕ ਆਪਾਂ ਡਿਸਪਲਿਨ ਵਿੱਚ ਰਹਿਣਾ ਵੀ ਸਿਖ ਦੇਖਦੇ ਆ ਖੇਲਨਾ, ਬਾਹਰ ਜਾ ਕੇ ਅਗਰ ਆਪਾਂ ਖੇਲਦੇ ਆ ਦੂਜ ਦੂਜੇ ਪਰਸਨ ਦੂਜੇ ਲੋਕਾਂ ਨਾਲ ਬੱਚਿਆਂ ਨਾਲ ਤਾਂ ਕਿੰਨਾ ਜ਼ਿਆਦਾ ਆਪਸ ਚ ਬੱਚਿਆਂ ਦਾ ਹੁਣ ਅੱਜ ਕੱਲ ਦੇਖੋ ਤੁਸੀਂ ਕੱਲੇ ਕੱਲੇ ਬੱਚੇ ਹੋ ਗਏ ਤਾਂ ਆਪਾਂ ਬਾਹਰ ਜਾ ਕੇ ਥੋੜਾ ਜਾ ਬੱਚਿਆਂ ਨਾਲ ਖਿਦੂ ਬੱਚਿਆਂ ਨਾਲ ਵੀ ਸਾਡਾ ਮੇਲ ਮਿਲਾਪ ਵੀ ਹੁੰਦਾ।
ਸਹੀ ਗੱਲ ਐ ਬਿਲਕੁਲ। ਖੇਡਾਂ ਦੇ ਵਿੱਚ ਤੁਸੀਂ ਜਾਓਂਗੇ ਤੇ ਤੈਡੇ ਚ ਇੱਕ ਕਹਿੰਦੇ ਨਾ ਅਨੂੰਸਾਸ਼ਨ ਚ ਵੀ ਰੈਨੇ ਤੁਸੀਂ। ਇੱਕ ਅਨੁਸ਼ਾਸਨ ਚ ਬਨੇ ਰਹਿੰਨੇ ਆ ਤੁਹਾਡੀ ਇੱਕ ਜਦੋਂ ਜਦੋਂ ਤੁਸੀਂ ਤੁਹਾਡੀ ਟੀਮ ਬਨਦੀ ਐ, ਸਾਰਿਆਂ ਦੀ ਮਿਲ ਕੇ ਉਹ ਤੁਹਾਡਾ ਤੁਹਾਡੀ ਟੀਮ ਦਾ ਇੱਕ ਨਾ ਅਲੱਗ ਹੀ ਵਿਕਾਸ ਹੁੰਦਾ। ਕਿਉਂਕਿ ਤੈਡੇ ਅੰਦਰ ਤੈਡੀ ਆਪਸ ਦੀ ਭਾਵਨਾ ਜੁੜਦੀਆਂ ਨੇ। ਜਿਹਨਾਂ ਕਰਕੇ ਤੁਹਾਡੇ ਖੇਡਾਂ ਵਦੀਆ ਖੇਡ ਖੇਡੀ ਜਾਂਦੀ ਏ। ਤੁਸੀਂ ਕਿਤੇ ਵੀ ਕਿਹੜੇ ਵੀ ਪੱਧਰ ਤੇ ਜਾਨੇ ਓ ਤੁਹਾਨੂੰ ਬਹੁਤ ਵੱਡੇ ਲੈਵਲ ਤੱਕ ਉਹ ਪਹੁੰਚਾਂਦੀ ਐ। ਜਦੋਂ ਨੀ ਜਦੋਂ ਤੁਸੀਂ ਇਹਨੇ ਨਾਲ ਤੁਹਾਡੇ ਅੰਦਰ ਦਾ ਜ ਨਾ ਹੈ ਉਹ ਵੀ ਘੱਟ ਜਾਂਦਾ ਜਿਹੜੇ ਆਪਾਂ ਘਰੇ ਕਈ ਬੈਠੇ ਬੈਠੇ ਕਈ ਘਰ ਦੀਆਂ ਚੀਜ਼ਾਂ ਇਹੋ ਜਿਹੀਆਂ ਨੇ ਟੈਂਸ਼ਨ ਵਾਲੀਆਂ ਡਿਪਰੈਸ਼ਨ ਲੈ ਲੈਂਦੇ ਜਦੋਂ ਆਪਾਂ ਘਰ ਤੋਂ ਬਾਹਰ ਜਾ ਕੇ ਇਹ ਖੇਡਾਂ ਨੂੰ ਖੇਡਦੇ ਆ ਤੇ ਉਹਂਦੇ ਨਾਲ ਤੁਹਾਡਾ ਤਨਾਵ ਵੀ ਘੱਟ ਜਾਂਦਾ ਐ ਦਿਨ ਵਾਰ ਦਾ ਇਹ ਕਿਹਰੇ ਤੁਹਾਡਾ ਸਰੀਰ ਵੀ ਸਰੀਰ ਚ ਸਰਗਰਮ ਨਈ ਹੁੰਦੇ ਤੁਸੀਂ।
ਬਿਲਕੁਲ ਏ ਤਾਂ ਬਿਲਕੁਲ ਠੀਕ ਕਿਆ ਤੁਸੀਂ, ਬਿਲਕੁਲ ਠੀਕ ਕਿਆ ਆਪ ਆਪਾਂ ਜਿਹੜਾ ਘਰ ਵਿੱਚ ਗੇਮਾਂ ਖੇਲਦੇ ਆ, ਜਿਵੇਂ ਚੈਸ ਖੇਲ ਲਈ, ਲੂਡੋ ਖੇਲ ਲਿਆ। ਟੇਬ ਟੇਬਲ ਚ ਟੇਬਲ ਟੈਨਿਸ ਖੇਲ ਲਿਆ ਉਹ ਦੇਖੋ ਉਹਦੇ ਨਾਲ ਸਾਡਾ ਸ਼ਤਰੰਜ ਖੇਲਦੇ ਆ ਉਹਦੇ ਨਾਲ ਸਾਡੇ ਦਿਮਾਗੀ ਕਸਰਤ ਵੀ ਹੋ ਜਾਂਦੀ ਐ ਤੁਹਾਨੂੰ ਪਤਾ ਈ ਐ, ਉਹਦੇ ਨਾਲ ਸਾਡਾ ਦਿਮਾਗ ਕਿੰਨਾ ਜਿਆਦਾ ਮਜ਼ਬੂਤ ਬਣਦਾ ਇੱਕ ਆਪਾਂ ਆਪਦੀ ਫੈਮਿਲੀ ਨਾਲ ਬੈਕ ਕੇ ਵੀ ਖੇਲ ਸਕਦੇ ਹਾਂ ਦੇਖੋ ਇਹ ਗੇਮਾਂ ਉਹਦੇ ਨਾਲ ਆਪਸ ਚ ਆਪਦਾ ਫੈਮਿਲੀ ਵਿੱਚ ਵੀ ਪਿਆਰ ਮੁਹੱਬਤ ਬਣਾ ਲ ਲੈਂਦਾ ਹੈ ਔਰ ਆਪਾਂ ਦੇਖੋ ਆਪਾਂ ਕਦੇ ਬੋਰ ਹੋ ਰਹੇ ਹੁੰਦੇ ਆ ਆਪਸ ਚ ਤਾਂ ਆਪਾਂ ਸਾਰੇ ਜਣੇ ਸੋਚਦੇ ਹਾਂ ਮੋਬਾਇਲ ਚਲਾ ਲਈਏ। ਕਦੇ ਕ ਹੁੰਦਾ ਐ, ਤਾਂ ਉਹਦੇ ਜਗ੍ਹਾ ਸਗੋਂ ਅਸੀਂ ਆਪਾਂ ਬਹਿ ਕੇ ਕੋਈ ਗੇਮਾਂ ਖੇਲੀ ਜੇ ਕੈਰਮ ਖੇਲ ਲਿਆ ਸ਼ਤਰੰਜ ਖੇਲ ਲਈ ਆਪਸ ਚ ਦੇਖੋ ਉਹਦੇ ਨਾਲ ਫੋਨਾ ਨਾਲ ਵੀ ਅਸੀਂ ਦੂਰ ਹੁੰਦੇ ਆ ਘਰ ਬਹਿ ਕੇ ਅਗਰ ਆਪਾਂ ਗੇਮਾਂ ਖੇਲਦੇ ਹਾਂ ਤਾਂ ਕਿੰਨਾ ਫਾਇਦਾ ਹੁੰਦਾ ਇਨ ਸਭ।
ਹਾਂਜੀ। ਸਹੀ ਗੱਲ ਕਹੀ ਕਿਉਂਕਿ, ਮਿਲਕ ਕੇ ਖੇਡ ਖੇਡ ਰਹੇ ਹੋ ਨਾ ਜਿਹੜਾ ਉਹਂਦੇ ਮਿਲ ਕੇ ਖੇਡਣ ਦਾ ਇੱਕ ਮਜ਼ਾ ਈ ਕੁਛ ਹੋਰ ਹੁੰਦਾ, ਕਹਿੰਦੇ ਉਹਨੂੰ ਜੇ ਆਪਾਂ ਸ਼ਤਤੰਜ ਖੇਡਦੇ ਤਾਂ ਵੀ ਮਿਲ ਕੇ ਖੇਡਦੇ ਕੈਰਮ ਵੀ ਕੱਲਾ ਬੰਦਾ ਨਈ ਖੇਡ ਸਕਦਾ। ਚਾਰ ਬੰਦੇ ਨਾਲ ਖੇਡਦੇ ਸੋਹਣੇ ਲੱਗਦੇ। ਲੂਡੋ ਵੀ ਇਹੀ ਗੇਮ ਦਾ ਉਹੀ ਹਾਲ ਐ ਕਿਉਂਕਿ ਇਹਨਾਂ ਹਰ ਗੇਮ ਨੂੰ ਕਹਿੰਦੇ ਇਹ ਨਾ ਇੱਕ ਪਾਰਟਨਰ ਚਾਈਦਾ ਈ ਚਾਈਦਾ। ਜੇ‌ ਪਾਰਟਨਰ ਹੈ ਤੇ ਆਪਾਂ ਗੇਮ ਕੋਈ ਵੀ ਖੇਡਦੇ ਪਰ ਜਿਹੜੇ ਫੋਨਾਂ ਰਾਹੀਂ ਗੇਮਸ ਖੇਲਦੇ ਐ ਨਾ ਉਹ ਆਪਾਂ ਨੂੰ ਖਰਾਬ ਕਰਦੀਆਂ ਨੇ ਕਿਉਂਕਿ ਘਰੇ ਜ਼ਰੂਰ ਬੈਠੇ ਆ ਆਪਾਂ ਉਹਨਾਂ ਰਾਹੀ ਗੇਮਸ ਖੇਲ ਰਹੇ ਆ ਕਈ ਬੱਚੇ ਫੋਨਾਂ ਰਾਈ ਗੇਮ ਖੇਲਦੇ ਐ, ਉਹ-ਉਹ ਖਰਾਬ ਕਰਦੀਆਂ ਨੇ ਉਹਨਾਂ ਦੀਆਂ ਅੱਖਾਂ ਵੀ ਖ਼ਰਾਬ ਹੁੰਦੀਆਂ ਨੇ ਪਰ ਤੁਸੀਂ ਉਂਝ ਇਹ ਚੀਜ਼ਾਂ ਦਿਮਾਗ ਦਾ ਵਿਕਾਸ ਜ਼ਰੂਰ ਕਰਦਾ, ਸੋਚਣ ਦੀ ਸ਼ਕਤੀ ਵੀ ਵਧਾਉਂਦਾ ਐ ਮੈਂ ਇਹ ਨ ਕਹਿਂਦੀ, ਬਹੁਤ ਵਦੀਆ ਰਹਿੰਦਾ। ਪਰ ਦੋਨਾਂ ਚੀਜ਼ਾਂ, ਦੋਨਾਂ ਨੂੰ, ਦੋਨਾਂ ਨੂੰ ਕਰਨਾ ਚਾਈਦਾ। ਇਹ ਵੀ ਬੈਠੋ ਕੁਛ ਟੈਮ ਇਹਂਦੇ ਲਈ ਵੀ ਕੱਢੋ ਕੁਛ ਟੈਮ ਆਪਣੇ ਸਰੀਰ ਲਈ ਵੀ ਕੱਢੋ ਜਿਹੜੀ ਤੁਹਾਡੇ ਸਰੀਰ ਦੀ ਕਸਰਤ ਕਰਦੀ ਐ ਉਹ ਮੇਨਗੇ ਉਹ ਤੁਹਾਨੂੰ ਬਾਹਰ ਜਾ ਕੇ ਵੀ ਮਿਲਦੀ ਐ।
ਇਹ ਤਾਂ ਦੇਖੋ ਆਪਾਂ ਨੂੰ ਕੀ ਕਰਦਾ ਜਿਹੜੇ ਆਪਾਂ ਬਾਹ ਘਰ ਵਿੱਚ ਵੀ ਗੇਮ ਖੇਲਦੇ ਔਰ ਬਾਹਰ ਜਾ ਕੇ ਕੇ ਵੀ ਗੇਮ ਖੇਲਦੇ ਆ। ਉਹਦੇ ਵਿੱਚ ਸਾਨੂੰ ਕੀ ਹੁੰਦਾ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ। ਉਹਦੇ ਨਾਲ ਆਪਾਂ ਜਿਹੜੀ ਆਊਟਡੋਰ ਗੇਮ ਖੇਡਦੇ ਹਾਂ। ਉਹਦੇ ਨਾਲ ਦੇਖੋ ਤੁਹਾਨੂੰ ਪਤਾ ਹੀ ਹੈ। ਸਾਡਾ ਸਰੀਰ ਕਿੰਨਾ ਮਜ਼ਬੂਤ ਬਣਦਾ। ਔਰ ਜਿਹੜਾ ਬਾਹ ਘਰ ਬਹਿ ਕੇ ਗੇਮ ਖੇਲਦੇ ਆ। ਉਹਦੇ ਨਾਲ ਸਾਡਾ ਦਿਮਾਗ ਸਟੇਜ ਹੁੰਦਾ। ਦੇਖੋ, ਹਨਾ। ਦੋਨੋ ਦੇ ਆਪਦੇ ਆਪਦੇ ਇੱਕ ਆਪਾਂ ਬੱਚੇ ਕਈ ਹੁੰਦੇ ਨੇ ਵੀਡੀਓ ਗੇਮ ਚ ਗੇਮ ਖੇਲਦੇ ਰਹਿੰਦੇ ਨੇ ਉਹ ਤਾਂ ਦੇਖੋ ਤੁਸੀਂ ਕਿਹਾ ਉਹਦੇ ਨਾਲ ਉਹਨਾਂ ਦੀ ਸਿਹਤ ਕਿੰਨੀ ਖ਼ਰਾਬ ਹੁੰਦੀ ਹੈ। ਤੁਸੀਂ ਵੇਖ ਰਖਿਆ ਹੀ ਹੋਏਗਾ। ਅੱਜ ਕੱਲ੍ਹ ਬੱਚੇ ਜਿਹੜੇ ਮੋਬਾਇਲ ਖੇਲਦੇ ਆ ਉਹਦੇ ਨਾਲ ਕਿੰਨਾ ਮਤਲਬ ਅਕਾਊਂਟ ਚ ਪੈਸੇ ਵੀ ਹੋ ਹੋ ਜਾਂਦੇ ਨੇ ਕਿੰਨਾ ਦਾ ਉਹਦੇ ਨਾਲ ਨੁਕਸਾਨ ਹੁੰਦਾ ਹੈ। ਔਰ ਆਪਾਂ, ਬਾਹਰ ਜਾ ਕੇ ਗੇਮ ਖੇਲਦੇ ਹਾਂ ਤਾਂ ਆਪਾਂ ਮੋਬਾਈਲ ਫੋਨ ਤੋਂ ਵੀ ਦੂਰ
ਦੂਰ ਰਹਿੰਦੇ ਹਾਂ। ਸਹੀ ਗੱਲ ਹੈ। ਬਿਲਕੁਲ ਸਹੀ ਗਲਤੀ ਹੈ। ਕਈ ਲੋਕੀ ਬੱਚੇ ਅੱਜ- ਕੱਲ ਪੜ੍ਹਾਈ ਦੇ ਵਿੱਚ ਵੀ ਇਸ ਸਬਜੈਕਟ ਨੂੰ ਲੈਂਦੇ ਨੇ ਸਪੈਸ਼ਲ। ਕਿ ਸਾਡੇ ਜਾ ਕੇ ਇਹ ਇੱਕ ਕਹਿੰਦੇ ਆ ਨਾ ਇਹਦੇ ਤੋਂ ਆਪਾਂ ਕਈ ਚੀਜ਼ਾਂ ਸਿੱਖਦੇ ਹਾਂ ਕਿਉਂਕਿ ਇਹ ਸਬਜੈਕਟ ਆਪਾਂ ਨੂੰ ਆਪਣਾ ਵਿਕਾਸ ਕਰਦਾ ਹੈ। ਕਹਿ ਲਓ, ਕਿ ਇਹ ਸਬਜੈਕਟ ਵੀ ਅੱਗੋਂ ਕਈ ਸਾਧਨ ਖੁੱਲ ਜਾਂਦੇ ਨੇ। ਆਪਣੇ ਵਾਸਤੇ। ਕਿਉਂਕਿ ਇਹਦੇ ਆਪਾਂ ਟੀਚਰ ਬਣ ਸਕਦੇ ਹਾਂ ਆਪਾਂ ਕੁਛ ਵੀ ਬਣ ਸਕਦੇ ਹਾਂ। ਇਹਦੇ ਤੋਂ ਵੀ ਖਿਡਾਰੀ ਬਣਾਏ ਜਾਂਦੇ ਆ ਬਹੁਤ ਕੁਛ ਕੀਤੇ ਜਾਂਦੇ ਇਹਨਾਂ ਤੋਂ ਹੀ ਇਹਨਾ ਖੇਡਦੇ ਹੋਏਆਂ। ਤੋਂ ਹੀ ਟੀਮਾਂ ਲੈ ਦਿੱਤੀਆਂ ਜਾਂਦੀਆਂ ਨੇ।
ਬਿਲਕੁਲ। ਹੁਣ ਆਪਾਂ ਦੇਖੋ ਲਾਈਵ ਖੇਲ ਵੀ ਹੁੰਦੇ ਆ ਕ੍ਰਿਕਟ ਵਗੈਰਾ ਆਪਾਂ ਵੇਖਦੇ ਹਾਂ ਫੋਨ ਵਗੈਰਾ ਵਿੱਚ ਉਹ ਦੇਖੋ ਆਪਾਂ ਉਹ ਤਾਂ ਘਰ ਬਹਿਠ ਕੇ ਵੀ ਵੇਖ ਸਕਦੇ ਹਾਂ ਇਸ ਸਭ ਚੀਜ਼ਾਂ। ਦੇਖੋ ਦੋਨੋ ਦੇ ਆਪਦੇ -ਆਪਦੇ ਫਾਇਦੇ ਫਦੇ ਵੀ ਹੈ। ਉਹ ਸਭ ਫਾਇਦੇ ਹੀ ਹੈ ਨੁਕਸਾਨ ਤਾਂ ਮੈਨੂੰ ਲੱਗਦਾ ਨੀ। ਕੋਈ ਵੀ ਨੁਕਸਾਨ ਹੋਏਗਾ ਇਹਨ ਸਭ ਚੀਜ਼ਾਂ ਦਾ। ਬਟ ਇਹ ਹੈ ਕਿ ਆਪਾਂ ਜ਼ਿਆਦਾ ਵੀ ਨਹੀਂ ਖੇਲਣੇ ਚਾਹੀਦੇ ਕਿ ਜਿਹਦੇ ਨਾਲ ਸਾਡੀ ਪੜ੍ਹਾਈ ਖ਼ਰਾਬ ਹੋਏ ਤਾਂ ਬੈਲੈਂਸ ਬਣਾ ਕੇ ਇੱਕ ਚ ਭੁੱਲਣਾ ਚਾਹੀਦਾ ਸਾਨੂੰ।
ਹੁਣ ਆਪਾਂ ਮੈਦਾਨ ਚ ਜਾਂਦੇ ਹਾਂ ਜਦੋਂ ਆਊਟਡੋਰ ਗੇਟ ਗੇਮਾਂ ਲਈ ਆਪਾਂ ਖੁੱਲ੍ਹੇ ਮੈਦਾਨ ਖੁੱਲ੍ਹਾ ਮੈਦਾਨ ਚਾਹੀਦਾ। ਕੋਈ ਵੀ ਖੇਡ ਖੇਡਦੇ ਤੁਹਾਨੂੰ ਖੁੱਲ੍ਹਾ ਮੈਦਾਨ ਚਾਹੀਦਾ ਖੇਡਣ ਵਾਸਤੇ ਉੱਥੇ ਤੁਹਾਨੂੰ ਹ ਕ੍ਰਿਕਟ ਲੈ ਲਓ, ਫੁੱਟਬਾਲ ਲੈ ਲਓ ਹਾਕੀ ਲੈ ਲਓ ਕਬੱਡੀ ਲੈ ਲਓ, ਇਹ ਆਊਟਡੋਰ ਗੇਮਾਂ ਆਪਾਂ ਨੇ ਨਾ ਆਪਣੇ, ਸਰੀਰ ਤੌਰ ਤੇ ਵਿਕਾਸ ਕਰਦੀਆਂ ਨੇ। ਸਰੀਰ ਰੱਖਣਾ ਜਦੋਂਂ ਕਹਿੰਦੇ ਨਾ ਅੱਜ ਕੱਲ੍ਹ ਬਿਮਾਰੀਆਂ ਲੋਕਾਂ ਦੇ ਅੰਦਰ ਵੀ ਦਿਨ ਬਾ ਦਿਨ ਵੱਧਦੀਆਂ ਜਾਂਦੀਆਂ ਨੇ। ਕਿਉਂ ਵੱਧ ਜਾਂਦੀਆਂ ਨੇ, ਕਿਉਂਕਿ ਘਰੇ ਬੈਠੇ ਰਹਿੰਦੇ ਨੇ, ਘਰ ਸਿਰਫ ਘਰੇ ਬੈਠੇ ਹੀ ਸੋਚਦੇ ਨੇ ਉਹ ਸੋ ਸਭ ਕੁਛ ਕਰਦੇ ਨੇ, ਫਿਰ ਉਹ ਤਨਾਅ ਚ ਰਹਿੰਦੇ ਨੇ, ਦੁਖੀ ਰਹਿੰਦੇ ਨੇ। ਉਹ ਇਹ ਨਹੀਂ ਦੇਖਦੇ ਕਿ ਉਹਨਾਂ ਦਾ ਸਰੀਰ ਵਿਕਾਸ ਵੀ ਹੋਏਗਾ। ਜੇ ਤੁਸੀਂ ਬਾਹਰ ਨਿਕਲੋਗੇ ਹਵਾ ਲੱਗੇ ਗੀ ਸੋਹਨੇ ਲੋਕਾਂ ਨਾਲ ਮੇਲ- ਮਿਲਾਪ ਹੋਏਗਾ। ਪਿਆਰ ਵਧੇਗਾ। ਉੱਥੇ ਜਾ ਕੇ ਤੁਸੀਂ ਇੱਕ- ਇੱਕ- ਦੂਸੇ ਨਾਲ ਗੇਮਾਂ ਖੇਡਦੇ ਹੋ। ਅਸੀਂ ਛੋਟੇ ਹੁੰਦੇ ਇੰਨੀਆਂ ਗੇਮਾਂ ਖੇਡਦੇ ਹੁੰਦੇ ਸੀ ਨਾ ਤੁਸੀਂ ਦੱਸ ਨੀ ਸਕਦੇ। ਅਸੀਂ ਸਾਰੇ ਸਹੇਲੀਆਂ ਸਾਰੇ ਇੱਕਠਿਆਂ ਹੋ ਕੇ ਇੰਨੇ- ਇੰਨੇ ਵਧੀਆ ਲੱਗਦਾ ਸੀ। ਉਹ ਟਾਈਮ ਅੱਜ ਵੀ ਯਾਦ ਆਉਂਦਾ।
ਬਿਲਕੁਲ ਠੀਕ ਕਿਹਾ, ਦੇਖੋ ਆਪਾਂ ਅੱਜ ਕੱਲ ਤਾਂ ਸਕੂਲਾਂ ਵਿੱਚ ਵੀ ਕਿੰਨਾ ਸਾਰਾ ਮਤਲਬ ਵੀ ਸਭ ਚੀਜ਼ਾਂ ਲਈ ਦੱਸਿਆ ਜਾਂਦਾ ਹੈ। ਤਾਂ ਆਪਾਂ ਤਾਂ ਇਹੀ ਕਹਿੰਦੇ ਹਾਂ ਵਧੀਆ ਹੈ। ਇਹਨਾਂ ਦੋਨਾਂ ਵਿੱਚ ਬੈਲੇੈਂਸ ਬਲਾ ਕੇ ਇਨਸਾਨ ਨੂੰ ਚੱਲਦਾ। ਚਾਹੀਦਾ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ।
ਹ।